ਹੈਲੋ! ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਠੀਕ ਹੋ?
ਹਾਂਜੀ- ਹਾਂਜੀ। ਵਧੀਆ ਤੁਸੀਂ ਠੀਕ ਹੋ?
ਹਾਂਜੀ। ਉਹ ਨਾ ਮੈਂ ਹੁਣੀ ਗਈ ਸੀ, ਆਈਲੈਟ ਸੇਂਟਰ
ਅੱਛਾ।
ਹਾਂਜੀ। ਉਹ ਨਾ ਮੇਂ ਬੇਟਾ ਮੇਰਾ ਫ੍ਰੀ ਆ, ਫਿਰ ''ਮੈਂ ਆਈਲੈਟ ਸੈਂਟਰ ਖੋਲਣਾ ਸੀ।
ਅੱਛਾ, ਤੇ ਵਧੀਆ ਗੱਲ ਆ ਫਿਰ ਤਾਂ ਤੁਸੀਂ ਖੋਲ ਸਕਦੇ ਆ।
ਹਾਂਜੀ ਪਲੈਨ ਚੱਲਦਾ ਪਿਆ, ਬਹੁਤ ਮੈਨੂੰ ਬੱਚੇ ਬੋਲਦੇ ਸੀ ਮੇਰੇ ਬੱਚੇ ਕੋਲ ਆਰਟਸ ਕੀਤੀ ਹੋਈ ਨਾ ਉਹਨੇ ਕਹਿੰਦੇ ਆਹ ਕੰਪਿਊਟਰ ਸਿਖਾਓ, ਏਹ ਕੰਪਿਊਟਰ ਵੀ ਸਿੱਖਿਆ ਹੋਇਆ ਬੇਟਾ। ਤਾਂ ਫਿਰ ਸਾਰਾ ਕੁਛ ਅਹ ਫਿਰ ਬੇਟੇ ਨੂੰ ਖੋਲ ਕੇ ਦੇਣਾ।
ਅੱਛਾ-ਅੱਛਾ, ਤੇ ਬੇਟੇ ਨੂੰ ਆਈਲੇਟ੍ਸ ਆਂਦਾ।
ਹਾਂ ਕੀਤਾ ਹੋਇਆ ਉਹਦੇ
ਅੱਛਾ ਕਿੰਨੇ ਬੇਂਡ ਆਏ ਨੇ?
ਉਹਨੂੰ ਸੱਤ
ਅੱਛਾ। ਫੇਰ ਤਾਂ ਖੋਲ ਸਕਦੇ ਹੋ ਆਰਾਮ ਨਾਲ, ਤੁਹਾਡੇ ਕੋਲ ਜਗ੍ਹਾ ਹੋਊਗੀ ਕੋਈ ਦੁਕ ਲੈ ਸਕਦੇ ਹੋ ਜਾਂ ਕੁੱਤਾ
ਹੂੰ, ਸ਼ਹਿਰ ਵਿੱਚ ਹੀ ਖੋਲਾਂਗੇ ਪਿੰਡਾਂ ਵਿੱਚ ਤਾਂ ਨਹੀ ਇਹ ਚੱਲਦਾ, ਸ਼ਹਿਰ ਵਿੱਚ ਵੱਧ ਚੱਲਦਾ
ਹਾਂਜੀ। ਮਤਲਬ ਐਈਜੇ ਸਾਈਡ ਖੋਲਿਓ ਸ਼ਹਿਰ'ਚ ਵੀ ਬਹੁਤ ਹੋਊਗੇ ਨਾ, ਤੇ ਇਹੀਜੇ ਸਾਈਡ ਖੋਲੋ ਜਿਹੜੇ ਸਾਈਡ ਹੋਵੇ ਨਾ, ਹਨਾ। ਕਿਉਂਕਿ ਇੱਥੇ ਫਿਰ ਹ
ਹਾਂ, ਸ਼ਹਿਰਾਂ ਵਿੱਚ ਵੀ ਥੋਡੇ-ਥੋਡੇ ਹੈ, ਨੀ?
ਸਾਡੇ ਨੀ ਆ ਸਾਡੇ ਉਹੀ ਤਾਂ ਪ੍ਰੋਬਲਮ ਆ, ਸਾਡੇ ਹੈਨੀ ਗਾ।
ਅੱਛਾ, ਅੱਛਾ। ਓ, ਤੁਸੀਂ ਖੋਲ ਕੇ ਦੇਖਲੋ ਫੇਰ
ਉਹ ਦੇਖਦੇ ਆਂ, ਸੋਚਦੇ ਤਾਂ ਸੀਗੇ। 'ਤੁਸੀਂ ਦੱਸਦੋ ਸਾਨੂੰ ਕਿਵੇਂ ਕਰੀਦਾ ਕਿ ਮੇਂ, ਕਰਾਂ।
ਉੱਥੇ ਨਾ ਮਤਲਬ ਤੁਸੀਂ ਇੱਕ ਸ਼ੋਪ ਲਓ ਉੱਥੇ ਆਈਲੇਟ ਸੈਂਟਰ ਦੇ ਬੋਰਡ ਲਾਓ। ਅ ਕਨੇਡਾ ਦੇ ਝੰਡੇ ਫੇਰ, ਆਸਟ੍ਰੇਲੀਆ ਦੇ, ਜੋ-ਜੋ ਵਿਜੇ ਲਗਦੇ ਵੀਜੇ ਦਾ ਦੇ ਤੁਸੀ, ਏਜੰਟ ਨਾਲ ਗੱਲ ਕਰਿਓ ਨਾ।
ਉਹ ''ਮੈਂ ਥੋਨੂੰ, ਥੋਡੀ ਕਰਰਾ ਦੂਗੀ ਏਜੰਟ ਨਾਲ ਗੱਲ। ਫਿਰ ਜ ਲਾਣੇ ਤੁਸੀਂ ਉਹ ਕਰਿਓ ਅਹ ਵੱਡੇ ਚੰਡੇ ਲਾਇਓ ਪਰ, ਛੋਟੇ ਦੇਸ਼ ਹਜੇ ਸਟਾਰਟ ਜਦ ਕਰੇਂਗੇ ਨਾ ਛੋਟੇ ਦੇਸ਼ਾਂ ਤੋਂ ਚਾਲੂ ਕਰੋ ਵੀਜ਼ੇ ਲਾਣੇ, ਜਿਵੇਂ, ਸਿੰਗਾਪੁਰ ਫੇਰ, ਮਲੇਸ਼ੀਆ ਆ ਐਮੇਂ ਹਜੇ ਥੋੜੇ ਦੋ- ਤਿੰਨ ਅ ਛੋਟੇ ਦੇਸ਼ ਤੋਂ ਚਾਲੂ ਕਰੋ ਸਟੱਡੀ ਵੀਜੇ ਚਲਾਣੇ ਤੋਂ ਫ ਜਦ ਹੋਲੀ- ਹੌਲੀ-ਹੋਲੀ, ਜਦ ਤੁਹਾਨੂੰ ਵਧੀਆ ਅਹ। ਰਿਜਲਟ ਤਾ ਮਿਲਦਾ ਪਿਆ ਤਾਵੀ ਤੁਸੀਂ ਵੱਡਾ ਵਡੇ ਦੇਸ਼ਾਂ ਨੂੰ ਹੱਥ ਪਾਇਓ।
ਅੱਛਾ। ਤੇ, ਉਹ ਮੇਰੇ ਤਾਂ ਚਲੋ ਬੈਂਡ ਆਏ। ਹੋਏ ਨੇ। ਐਵੇਂ ਤਾਂ,
ਹਾਂਜੀ। ਫਿਰ ਤੁਸੀਂ ਕਲਾਸਾਂ ਲਾਓ ਬੱਚਿਆਂ ਦੇ ਕੰਪਿਊਟਰ ਦੀ ਵੀ ਲਾਓ, ਫੇਰ ਤੁਸੀਂ ਲੋਕਾਂ ਦੇ ਏਰਿਟਰਨ ਨੀ ਹੁੰਦੇ ਟ ਨਾ ਭਰਦੇ
ਅੱਛਾ ਰਿਟਰਨਸ ਵੀ ਭਰ ਸਕਦੇ ਆਪਾਂ
ਹਾਂਜੀ ਤੁਸੀਂ ਰਿਟਰਨਾਂ ਵੀ ਭਰ ਸਕਦੇ। ਫ ਤੁਸੀਂ ਉਹ ਤੁਹਾਡਾ ਪਲੈਟਫਾਰਮ ਆ ਆਈਲ ਸੈਂਟਰ ਮਤ ਤੁਸੀਂ ਉੱਥੇ ਸੈਂਟਰ ਵਿੱਚ ਬਹੁਤ ਕੁਛ ਕਰ ਸਕਦੇ ਤੁਸੀਂ ਬੈਂਕ ਲੋਨ ਵੀ ਕਰ ਸਕਦੇ ਉੱਥੇ ਬੈਠ ਕੇ
ਹ
ਬੈਂਕ ਨਾਲ ਕੋਂਟੈਕਟ ਰੱਖੋ।
ਤੇ ਆਹ ਕੰਪਿਊਟਰ ਕਲਾਸਿਸ ਵੀ ਕਰ ਸਕਦੇ ਹਾਂ।
ਹਾਂਜੀ।
ਅੱਛਾ ਅੱਛਾ
ਤੁਸੀਂ ਬੱਚੇ-ਬੱਚਿਆਂ ਨੂੰ, ਜੋਬ ਵੀ ਦਵਾ ਦੇ ਸਕਦੇ ਉੱਥੇ। ਜੇ ਤੁਹਾਡਾ ਵਧੀਆ ਜੇ, ਪੰਜਾਹ ਵੀ ਬੱਚੇ ਮਿਲ ਗਏ ਥੋਨੁ ਪੰਜਾ ਬੱਚਿਆਂ ਦੇ ਵੀ, ਤੁਸੀਂ ਥੋਰਾ ਉਹ ਵਧਾਈ ਚਲੋ ਜਗ੍ਹਾ। ''ਉਹ ਹਿਸਾਬ ਨਾਲ ਜਗ੍ਹਾ ਲਓ ਨਾ।
ਵੱਡੀ ਖੁੱਲੀ, ਜੁਲ--ਖੁੱਲੀ ਜਗ੍ਹਾ ਹੋਵੇ। ਬੈਂਚ ਹੋਵੇ ਜਿੱਥੇ ਪੰਜਾ ਬੱਚੇ ਦੇ ਬੈਠ ਸਕਦੇ, ਅਰਾਮ ਨਾਲ।
ਅੱਛਾ। ਤੇ, ਫੇਰ ਕੋਈ ਜੇ ਆਪਾਂ ਨੂੰ, ਏਜੰਟ ਦੀ ਲੋੜ ਪਈ ਤਾਂ ਫੇਰ?
ਹਾਂਜੀ, ਫੇਰ ਮੇਰੇ ਕੋਲ ਹੈਗੇ ਅ, ਕਾਫੀ ਆ ਮੇਰੇ ਕੋਲ ਏਜੰਟ। ਆਪ ਆਪਾਂ ਇੱਕ ਦੂਜੇ ਨਾਲ ਗੱਲ ਕਰਕੇ ਫੇਰ ਆਪਾਂ ਫਾਈਲਾਂ ਲਾਵਾਂਗੇ।
ਅੱਛਾ ਅੱਛਾ ਫੇਰ ਨਹੀਂ ਮੈਂ ਕੋਂਟੈਕਟ ਕਰੂੰ ਮੈਂ ਸੋਚਦੀ ਸੀਗੀ। ਤੇ ਵੈਸੇ ਫੇਰ ਤੁਸੀਂ ਜੇ ਇੱਕ ਵਾਰ ਆ ਕੇ ਹਨਾ ਤੁਸੀਂ ਵੀ ਆ ਜਾਇਓ ਇੱਥੇ ਤੇ ਮੈਨੂੰ ਸਲਾਹ ਜੀ ਦੇ ਜਿਓ ਹਨਾ।
ਫੇਰ ਤੁਸੀਂ ਬੇਬੀ ਕੇਅਰ ਵੀ ਖੋਲੋ ਫੇਰ ਤੁਸੀਂ
ਅੱਛਾ ਇਹ ਕਿਵੇਂ ਬੇਬੀ ਕੇਅਰ ਦਾ ਮਤਲਬ ਕਿਵੇਂ ਖੋਲ ਸਕਦਾ ਕੀ ਕਰ ਸਕਦਾ। ਹਾਂਜੀ। ਹੈਲੋ